ਹੈਲੋ।
ਹਾਂਜੀ।
ਅ ਪਾਪਾ ਹੀ ਸ ਸ਼ ਕਾਲ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜ
ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂ ਵਧੀਆ ਵਧੀਆ
ਅੱਛਾ, ਬਸ ਕੁਛ ਨੀ, ਹੁਣੇ ਉੱਥੇ ਹੀ ਨਾ ਤੋ ਕੇ।
ਅੱਛਾ।
ਹਾਂਜੀ, ਤੁਸੀਂ ਦੱਸੋ?
ਹੋਰ ਨਾਸ਼ਤਾ ਕਰ ਲਿਹਾ?
ਨਹੀਂ ਬਸ, ਨੌ ਕੁ ਵਜੇ ਕਰਾਂਗੀ।
ਹ ਨ ਉਹਦੇ ਕਰਗੇ ਇਕੱਠਾ ਕਰੋ ਨਾ ਪੰਜ ਵਜੇ ਪੰਜ ਵਜੇ ਓਥੇ ਫੇਿਰ ਆਪਣਾ ਕਸਰਤ ਕੀਤੀ ਸੈਰ ਕਰਨ ਗਏ ਉਹਨਾਂ ਸਰੀਰ ਜਿਹੜਾ ਠੀਕ ਰਹਿੰਦਾ
ਹਾਂਜੀ ਹਾਂਜੀ ਨਹੀਂ ਵੈਸੇ ਮੈਂ ਪੰਜ ਵਜੇ ਉੱਠ ਜਾਂਦੀ ਹਾਂ ਥੋੜ੍ਹੇ ਜਿਹੇ ਨਾ ਆਪਾਂ ਸਫ਼ਰ ਤੇ ਹੋ ਕੇ ਆਏ ਥੋੜਾ ਜਿਹਾ ਉਦੋਂ ਦੀ ਥਕਾਵਟ ਹੋਈਏ ਇਸ ਕਰਕੇ ਥੋੜਾ ਲੇਟ
ਅੱਛਾ ਅੱਛਾ
ਹਾਂਜੀ
ਹੋਰ ਉਸ ਤੋਂ ਬਾਅਦ ਫਿਰ ਕਲਾਸ ਲੱਗੇ ਜੀ
ਹਾਂਜੀ ਹਾਂਜੀ ਉਸ ਤੋਂ ਬਾਅਦ ਕੰਮ ਕੁਮ ਕਰਕੇ ਫਿਰ ਹਾਂਜੀ
ਠੀਕ ਹੈ
ਹਾਂਜੀ। ਹੋਰ ਦੱਸੋ?
ਹੋਰ ਸਭ ਠੀਕ ਠਾਕ ਵਧੀਆ? ਆਪਾਂ ਹਜੇ ਨਾਸ਼ਤਾ ਕਰਨਾ।
ਅੱਛਾ।
ਹਮ, ਨਾ ਧੋ ਕੇ ਫਰੈਸ਼ ਹੋ ਕੇ ਬੈਠੇ ਆ।
ਅੱਛਾ-ਅੱਛਾ ਠੀਕ ਹੈ।
ਇਸ ਤੋਂ ਬਾਅਦ ਮੈਂ ਜਾਵਾਂਗਾ ਕੁਰਸ਼ੇੱਤਰ।
ਅੱਛਾ-ਅੱਛਾ।
ਕੁਰਸ਼ੇਤਰ ਤੋਂ ਫੇਰ ਵਾਪਸੀ ਸ਼ਾਹਬਾਦ।
ਅੱਛਾ-ਅੱਛਾ।
ਸ਼ਾਹਾਬਾਦ ਤੋਂ ਫਿਰ ਅੰਬਾਲਾ। ਯਾਰ ਇਸ ਪਾਸ ਸਮਾਨ ਦੇ ਗਿਆ ਹੋਣਾ ਨਾ।
ਅੱਛਾ।
ਹਾਂ ਉਸ ਤੋਂ ਬਾਅਦ ਜਾਵਾਂਗਾ ਯਮੁਨਾਨਗਰ।
ਅੱਛਾ।
ਰਾਉਂਡ ਕੱਟ ਕੇ ਫੇਰ ਵਾਪਸੀ ਸ਼ਾਹਾਬਾਦ।
ਅੱਛਾ-ਅੱਛਾ ਠੀਕ ਹੈ। ਹੋਰ, ਠੀਕ ਆ ਤੁਸੀਂ ਪਾਠ ਨਹੀਂ ਕੀਤਾ ਅੱਜ?
ਹੈਂ।
ਪਾਠ ਨੀ ਕੀਤਾ ਤੁਸੀਂ ਅੱਜ?
ਪਾਠ ਕਰਕੇ ਬੈਠੇ ਆ।
ਅੱਛਾ।
ਆਹੋ।
ਠੀਕ ਏ, ਕਿੰਨੇ ਵਜੇ ਉੱਠੇ?
ਬਸ ਅੱਜ ਤੇ ਲੇਟ ਹੀ ਉੱਠੇ।
ਅੱਛਾ, ਨਹੀਂ-ਨਹੀਂ ਜਲਦੀ ਉੱਠਿਆ ਕਰੋ, ਜਲਦੀ ਉੱਠਿਆ ਕਰੋ।
ਉੱਠ ਗਿਆ ਸੀ।
ਅੱਛਾ ਅੱਛਾ ਨਹੀਂ ਨਹੀਂ ਤਿੰਨ ਵਜੇ ਉੱਠਿਆ ਕਰੋ। ਕਸਰਤ ਕਸਰਤ ਕਰੇ ਕਰ ਪਤਾ ਦਨਾ ਠੀਕ ਰਹਿੰਦਾ ਨਾ
ਤਿੰਨ ਵਜੇ ਉਠ ਕੇ ਕਿਹੜ ਕਸਰਤ ਤੁ
ਹਾਂਜੀ ਹਾਂਜੀ! ਕਰ ਸਕਦੇ ਹ ਨਾ ਹਾਂਜੀ।
ਹੁਣ ਤ ਲਾਕੇ ਨੀ ਸਿੱਧਾ ਹੁੰਦਾ ਤਿੰਨ ਵਜੇ ਤੇ।
ਹੈਂ!
ਤੇਨ ਵਜੇ ਦਾ ਲੱਕ ਹੀ ਨੀ ਸਿੱਧਾ ਹੁੰਦਾ।
ਨਹੀਂ।
ਮਸਾਂ ਹੀ ਅੱਖਾਂ ਮਲ ਮੁਲ ਕੇ ਸਾਢੇ ਚਾਰ ਵਜੇ ਤੱਕ ਉੱਠੀ ਦਾਏ। ਹਮ।
ਕਿੰਨਾ ਟਾਈਮ ਹੋ ਗਿਆ ਹੈਂ? ਆ ਜਾਣਗੇ ਮਿੰਨਟ ਚ ਕਿੰਨਾ ਟਾਈਮ ਹੋ ਗਿਆ ਏ? ਦਸ ਮਿੰਨਟ ਕੰਪਲੀਟ ਕਰਨੇ ਹੁੰਦੇ ਏ। ਪੂਰੇ ਕਰ।
ਇਥੇ ਕਿਹੜਾ ਬਾਮ ਲੱਗੇਗਾ।
ਉੱਥੇ ਹੀ ਜਿੱਥੇ ਕੋਲ ਕੀਤੀ ਬੋਲ ਕੇ ਆ ਜੇਗਾ।
ਅੱਛਾ।
ਤੇ ਪਿੱਛੋਂ ਕੋਣ ਬੋਲਣ ਨਾ ਦੋ ਕੋਈ ਬੋਲ
ਹਜੇ ਤੇ ਸਾਰੇ ਤਿੰਨ ਮਿੰਟ ਹੋਏ ਨੇ।
ਹਾਂਜੀ, ਸੱਤ ਮਿੰਟ ਪਏ ਨੇ ਹੋਰ। ਅ ਹ ਹ।
ਹੋਰ ਤੇ ਹੁਣ ਫਿਰ ਰੋਟੀਆਂ ਹੀ ਆ, ਰੋਟੀਆਂ ਖਾ ਲਾਂਗੇ।
ਅੱਛਾ।
ਹਾਂ।
ਅੱਛਾ, ਤੁਸੀਂ ਕੋਈ ਗੱਲ ਨੀ ਦੱਸ ਕੋਈ ਗੱਲ ਨੀ ਦੱਸਦੇ। ਮਤਲਬ ਕਿ ਜਿਹੜੀ ਥੋੜ੍ਹੀ ਲੰਬੀ ਜਿਹੀ ਹੋਜੇ, ਕੁਛ ਧਾਰਮਿਕ ਗੱਲ।
ਅੱਛਾ ਧਾਰਨੇ ਗੱਲ।
ਹਾਂਜੀ!
ਸਾਨੂੰ ਸਵੇਰੇ ਉੱਠ ਸਵੇਰਾ ਦਾ ਨਾਮ ਜਪਣਾ ਚਾਹੀਦਾ ਹੈ। ਆਨੂੰ ਪਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ।
ਹਾਂਜੀ ।
ਪਰਮਾਤਮਾ ਨੂੰ ਵੀ ਸਾਡੇ ਨਾਲ ਜੁੜਨਾ ਚਾਹੀਦਾ ਹੈ। ਕਿਉਂਕਿ ਤਾਲੀ ਇੱਕ ਘੱਤਨਾ ਨਹੀਂ ਵੱਜਦੀ ਹੈ।
ਹਾਂ!
ਇਸ ਕਰਕੇ ਨਾਮ ਜਪੋ ਸਿਮਰਨ ਕਰੋ।
ਹਾਂਜੀ!
ਚਾਹੇ ਵਾਹਿ ਵਾ ਵਾਹਿਗੁਰੂ ਵਾਹਿਗੁਰੂ ਕਰੋ ਚਾਹੇ ਰਾਮ ਰਾਮ ਕਰੋ।
ਹਾਂਜੀ।
ਪਰ ਕੁਛ ਨਾ ਕੁਛ ਜ਼ਰੂਰ ਜਪੋ।
ਹਾਂਜੀ।
ਤਾਂ ਕਿ ਜਿਸ ਤਰ੍ਹਾਂ ਮਾਮੀ ਨੇ ਇੱਕ ਖਾਣ ਖਾਣ ਪਾਇਆ ਸੀ, ਨਾ ਕਿ ਭਾਵੇਂ ਡਬਕ ਡਬਕ ਕੇ ਜਾਂਦਾ ਪਰ ਕੁਛ ਨਾ ਕੁਛ ਤਾਂ ਰਹਿ ਕੇ ਆਉਂਦਾ। ਇਸ ਕਰਕੇ ਭਾਵੇਂ ਡੱਬਕ ਡੁੱਬ ਕੇ ਜਾ ਕਰੋ । ਪਰ ਕੁਛ ਨਾ ਕੁਛ ਤੇ ਪ੍ਰਾਪਤੀ ਕਰੋ।
ਹਾਂਜੀ।
ਬਸ ਇਸੇ ਚੀਜ਼ ਤੇ ਜੋਰ ਰੱਖੋ ਹਮੇਸ਼ਾ। ਨਾਮ ਜਪੋ, ਸਿਮਰਨ ਕਰੋ ਹੈਂ।
ਮੱਤਲਬ ਪਿੱਛੇ ਬੋਲਣ ਦੀ ਆਵਾਜ਼ ਆਉਂਦੀ ਪਿੱਛੇ।
ਉਹਨੂੰ ਆਵਾਜ਼ ਨਾ ਕੱਢੇ ਜੋ ਵੀ ਆ ਲਾ ਦੇ
ਤੇ ਉਹਨੇ ਰਾਤੀ ਵੰਸ਼ ਨੇ ਮੈਨੂੰ ਇੱਕ ਗੱਲ ਦੱਸੀ ਸੀ, ਮੈਂ ਕਿਹਾ ਕਿ ਤੁਸੀਂ ਕਿੱਦਾਂ ਸੁਣਦੇ, ਆਪਾਂ ਫੋਨ ਤੇ ਗੱਲ ਕਰਨ ਡਹੇ ਸੀ ਨਾ।
ਹਾ ਹਾ।
ਤੇ ਉਹ ਮੈਨੂੰ ਕਹਿੰਦੇ, ਕਹਿੰਦਾ ਆਪਾਂ ਕੁਰਸੀਆਂ ਤੇ ਸੌੇਦੇ ਆ।
ਅੱਛਾ।
ਹਾਂ, ਮੈਂ ਕਿਹਾ ਕਿਵੇਂ ਕੁਰਸੀਆਂ ਤੇ ਕਿਵੇਂ ਸੋ ਜਾਂਦੇ ਹੋ ਮੈਂ ਕਿਹਾ ਸਾਡੇ ਕੋਲੋਂ ਬੈਡ ਤੇ ਬੜੀ ਮੁਸ਼ਕਿਲ ਨਾਲ ਸੁੱਤਾ ਜਾਂਦਾ ਐ, ਤੁਸੀ ਕੁਰਸੀਆਂ ਤੇ ਕਿਵੇਂ ਸੋ ਜਾਂਦੇ ਹੋ। ਕਹਿੰਦਾ ਕਿ ਜਿਵੇਂ ਜਿਵੇਂ ਉਹ ਕੁਰਸੀਆਂ ਦੇ ਦੋ ਬਾਹਵਾਂ ਜਿਹਿਆ ਹੁੰਦੀਆਂ, ਉਹਨਾਂ ਦੇ ਵਿੱਚ ਗੈਪ ਹੁੰਦਾ ਤੇ ਤੇ ਕਹਿੰਦਾ, ਸਾਡੀ ਕਮਰ ਸਿਰਫ ਜਿੱਥੇ ਕੁਰਸੀ ਹੁੰਦੀ ਹੈ ਉੱਥੇ ਹੁੰਦੀਏ। ਸਿਰ ਉਸ ਗੈਪ ਤੋਂ ਦੂਸਰੀ ਸਾਈਡ ਲੱਤਾਂ ਉਸ ਸਾਈਡ ਹੁੰਦੀਆਂ।
ਓਹੋ।
ਕਹਿੰਦਾ ਫੇਰ ਆਪਾਂ ਐਵੇਂ ਸੌਂਦੇ ਆ।
ਇਹ ਤੇ ਕੁੱਛ ਵੀ ਨੀ, ਆਪਾਂ ਤੇ ਖੜੇ ਖੜੇ ਸੌ ਲੈਂਦੇ ਆ।
ਹਾ।
ਅੱਛਾ।
ਹੋਰ ਤੁਸੀਂ ਯਕੀਨ ਨਹੀ ਮੰਨਣਾ। ਇੱਕ ਵਾਰੀ ਤੇ ਮੈਂ ਹਵਾ ਦੇ ਵਿੱਚ ਹੀ ਲੱਤਾਂ ਵੱਖਰੀਆਂ ਕਰਕੇ ਤੇ ਉੱਥੇ ਸੌ ਗਿਆ ਸੀ। ਸਾਰੀ ਰਾਤ ਮੈਂ ਏਦਾਂ ਪਿਆ ਰਿਹਾ। ਜਦੋਂ ਮੇਰੀ ਸਵੇਰੇ ਜਾਗ ਖੁੱਲੀ ਤੇ ਮੈਂ ਇੱਕਦਮ ਥੱਲੇ ਡਿੱਗਾ। ਫੇਰ ਮੈਨੂੰ ਪਤਾ ਲੱਗਾ ਕਿ ਮੈਂ ਤੇ ਹਵਾ ਚ
ਅੱਛਾ।
ਹਾਂ, ਏਦਾਂ ਦੀਆਂ ਹਰਕਤਾਂ ਹੋ ਜਾਂਦੀਆਂ ਕਦੀ ਕਦੇ।
ਅੱਛਾ। ਵੈਸੇ ਮੈਂ ਉਹਨੂੰ ਕਿਹਾ ਮੈਂ ਕਿਹਾ ਹੈਰਾਨੀ ਏ, ਪਤਾ ਨੀ ਤੁਸੀਂ ਕਿੱਦਾਂ ਸੋ ਜਾਂਦੇ ਹੋ ਕੁਰਸੀਆਂ ਤੇ। ਮੈਂ ਕਿਹਾ ਵੈਸੇ ਤੁਹਾਡੇ ਵਰਗੀਆਂ ਵੱਲੋਂ ਹੈਰਾਨੀ ਏ। ਬਸ ਤੁਹਾਡੇ ਸਰੀਰ ਵੱਲ ਵੇਖਕੇ ਹੈਰਾਨੀ ਲੱਗਦੀ ਤੁਸੀਂ ਸੋ ਸਕਦੇ ਔ।
ਸੌ ਸਕਦੇ ਆ ਤਾਂ ਹੀ ਇਸੇ ਕਰਕੇ ਆਪਾਂ ਨਾ ਹੀ ਡਾਕਟਰ ਤੀਲਾ ਪਾਇਆ।
ਹਾਂ ਤੇ ਤੀਲਾ ਤੇ ਭਾਵੇਂ ਤੁਸੀਂ ਜਿੱਥੇ ਮਰਜੀ ਰੱਖਦੋ ਨਾ। ਕੁਰਸੀ ਤੇ ਰੱਖ ਦਿਉ, ਮੇਜ ਤੇ ਰੱਖ ਦਿਉ ਭਾਵੇਂ ਕੁਰਸੀ ਦੀ ਬਾਈ ਤੇ ਰੱਖ ਦਿਉ ਉਹਨੇ ਉੱਥੇ ਵੀ ਐਡਜਸਟ ਹੋ ਜਾਣਾ।
ਹਾਂਜੀ, ਮੈਨੂੰ ਲੱਗਦਾ ਹਰ ਇੱਕ ਔਡਿਓ ਵੀ ਰਿਕਾਰਡ ਹੁੰਦੀ ਆ।
ਆ। ਹਾਂ, ਰਿਕੋਡਿੰਗ ਸੁਣਦੇ ਹੋਣੇ ਆ ਬਾਅਦ ਵਿੱਚ।
ਹਾਂਜੀ, ਕੀ ਪਤਾ ਮੈਡਮ ਗਰੁੱਪ ਚ ਹੀ ਭੇਜਦੇ, ਇਹ ਸਾਰੀ ਆਪਣੀ ਰਿਕੋਡਿੰਗ ਸੁਣੋ।
ਕੀ ਜਬਲੀਆ ਮਾਰਨ ਡਹੇ ਆ।
ਹਾਂ।
ਬਸ ਉਹੀ ਗੱਲ ਐ ਜਦੋਂ ਵੇਖੋ ਜਬਲੀਆ ਮਾਰਨੀਆਂ। ਫਿਰ ਜੋ ਮਰਜ਼ੀ ਬੋਲੀ ਜਾਓ।
ਸਮਝ ਨਹੀ ਆ
ਇਹ ਤੇ ਕਹਿ ਨੀ ਕੋਈ। ਸਿਆਣੀ ਗੱਲ ਕਰਨੀ ਹੈ ਬੱਚਿਆਂ ਵਾਲੀਆਂ ਗੱਲਾਂ ਕਰੋ।
ਹਾਂਜੀ।
ਅਹ ਤੇਰੇ ਮੇਰੇ ਹਿਸਾਬ ਨਾਲ।
ਹੂੰ।
ਸਾਢੇ ਸੱਤ ਮਿੰਟ ਹੋਏ ਹੈ ਸਾਰੇ ਹਜੇ।
ਅੱਛਾ-ਅੱਛਾ ਬਸ ਥੋੜਾ ਜਿਹਾ ਰਹਿ ਗਿਆ ਹੈ।
ਆਹ ਢਾਈ ਕੁ ਮਿੰਟ ਹੋਰ ਦੋ ਮਿੰਟ ਹੋਰ ਬਸ।
ਹਾਂਜੀ ਤੁਹਾਡੇ ਉੱਧਰ ਗਰਮੀ ਹੈਗੀ ਹੈ?
ਨਾ-ਨਾ ਸਾਡੇ ਵੱਲ ਤਾਂ ਸ਼ਿਮਲਾ ਬਣਿਆ ਪਿਆ ਹੈ।
ਅੱਛਾ।
ਆਹ ਹੁਣੇ ਮੈਂ ਬਾਹਰੋਂ ਬਰਫ਼ ਚ ਖੇਡ ਕੇ ਆਇਆ ਤੇ ਕੱਪੜੇ ਮੇਰੇ ਗਿੱਲੇ ਹੋ ਗਏ ਸੀ। ਹੁਣ ਮੈਂ ਬਾਹਰ ਸੁੱਕਣੇ ਪਾ ਕੇ ਆਇਆ ਹੈ ਬਰਫ਼ ਦੇ ਵਿੱਚ ਹੀ।
ਅੱਛਾ ਸਾਡੇ ਇੱਧਰ ਵੀ ਬਰਫ਼ ਡਿੱਗ ਜਾਂਦੀ ਹੈ ਆਪਾਂ ਬਰਫ਼।
ਅੱਛਾ। ਅੱਛਾ ਤੁਸੀਂ ਖਾ ਵੀ ਲੈਂਦੇ ਜੇ ਹਾਂ ਉਹ ਤੇ। ਫੇਰ ਤੁਸੀਂ ਨਾਸ਼ਤਾ ਕਿੱਥੇ ਕਰਨਾ ਜਦੋਂ ਤੁਸੀਂ ਬਰਫ਼ਾਂ ਖਾ ਲਈਆਂ ਹੁਣ।
ਆਪਣੀ ਜਗ੍ਹਾ ਨਾ।
ਨਾਸ਼ਤਾ ਆਪਣੀ ਜਗ੍ਹਾ ਢਿੱਡ ਵੀ ਆਪਣੀ ਜਗ੍ਹਾ ਹੀ ਹੈ ਢਿੱਡ ਦੇ ਵਿੱਚ। ਹੀ ਸਾਰਾ ਕੁੱਝ ਜਾਣਾ ਹੈ। ਜਦੋਂ ਬਰਫ਼ ਖਾ ਲਈ ਕੁਇੰਟਲਾਂ ਦੇ ਹਿਸਾਬ ਨਾਲ? ਅੱਛਾ ਬਰਫ਼ ਪਾਣੀ ਹੋ ਗਿਆ ਅੱਛਾ-ਅੱਛਾ-ਅੱਛਾ। ਅੱਛਾ, ਬਰਫ਼ ਪਾਣੀ ਹੁੰਦਾ ਹੈ।
ਹਾਂਜੀ ਬਸ ਗਰਮੀ ਨਾਲ ਪੀਘਲ। ਪਾਣੀ ਬਣ ਜਾਂਦਾ ਹੈ।
ਜਦੋਂ ਬਰਫ਼ ਪੈਣ ਡਈ ਹੈ ਤੇ ਫੇਰ ਗਰਮੀ ਕਿੱਥੋਂ ਹੋ ਗਈ?
ਗਰਮੀ ਤਾਂ ਹੈ ਹੀ ਨੀ। ਪਿਘਲ ਜਿੰਨੀ ਗਰਮੀ ਹੈ ਬਸ ਓਨੀ ਗਰਮੀ ਨੀ ਕਿ ਸਾਨੂੰ ਲੱਗੀ।
ਪਿਘਲਣ ਜਿੰਨੀ ਗਰਮੀ ਹੈਗੀ ਆ ਮਤਲਬ ਲਓ ਜੀ। ਸਾਡੇ ਵੱਲ ਤੇ ਪਿਘਲਣ ਜਿੰਨੀ ਗਰਮੀ ਵੀ ਨਹੀਂ ਹੈਗੀ ਇੰਨੀ ਗਰਮੀ ਹੈ ਹੀ ਨੀ।
ਅੱਛਾ।
ਹਾਂ ਆਪਾਂ ਤੇ ਨਿਆਣਿਆ ਵਾਂਗੂੰ ਖੇਡ ਖੇਡ ਕੇ ਨਾ। ਤੇ ਬਰਫ਼ ਦੇ ਵਿੱਚ।
ਹਾਂਜੀ।
ਹਾਂ।
ਜੇ ਮੈਡਮ ਨੇ ਕਿਤੇ ਆ ਸੁਣ ਲਈ ਨਾ ਮੈਡਮ ਦਾ ਹੱਸ ਹੱਸ ਕੇ। ਪਾਗ਼ਲ ਹੋ ਜੇਗੀ। ਆਹ ਤਾਂ ਕੁਛ ਵੀ ਨੀ ਰਾਤੀ ਮੈਂ ਔਰ ਵੰਸ਼ ਨੇ ਇੰਨੀ ਬਕਵਾਸ ਕੀਤੀ।
ਹਹ।
ਹਹ।
ਹੂੰ।
ਹਾਂ ਮੈਂ ਉਹਨੂੰ। ਕਿਹਾ ਮੈਂ ਅਗਰ ਕਰ ਤੁਸੀਂ ਸੌਂਦੇ ਕੁਰਸੀਆਂ ਤੇ ਹੋ ਤੇ ਬਹਿੰਦੇ ਕਿਹਦੇ ਤੇ ਹੋ ਕਹਿੰਦਾ ਆਪਾਂ ਬਹਿੰਦੇ ਫੇਰ। ਉੱਥੇ ਮੰਜੀਆਂ ਤੇ ਆ।
ਅੱਛਾ।
ਹੂੰ।
ਹੈ ਇਹ ਤੇ ਇੱਕ ਨਵਾਂ ਤੇ ਅਨੋਖਾ ਇਨਵੈਸ਼ਨ ਕੀਤਾ ਇਹਨੇ ਹਨਾ।
ਬਸ ਅਹ ਇਹ ਆਈਡੀਆ ਬਾਹਰ ਨਹੀਂ ਜਾਨਾ ਚਾਹੀਏ।
ਇਹ ਇੰਡੀਆ ਤੋਂ ਬਾਹਰ ਨਹੀਂ ਇਹ ਤਕਨੀਕ ਜਾਣ ਦੇਣੀ ਆਪਾਂ।
ਹਾਂਜੀ।
ਹਾਂ ਕਿਤੇ ਬਾਹਰਲੇ ਲੋਕ ਵੀ ਕਾਮਯਾਬ ਹੋ ਜਾਣੇ ਇਹ ਚੀਜ਼ਾਂ ਸੁਣ ਕੇ। ਹਮ। ਆਪਾਂ ਇਹਨੂੰ ਇੱਥੇ ਰੱਖਣਾ ਇੱਥੋਂ ਤੱਕ ਹੀ ਰੱਖਣੀ ਇੰਡੀਆ ਤੱਕ ਹੀ। ਬਾਹਰ ਨਾ ਜਾਵੇ ਇਹ ਚੀਜ਼ ਜਿਹੜੀ ਹੈ।
ਹਾਂਜੀ।
ਇੱਕ ਸੱਚ ਹੋਰ ਮੈਂ ਦੱਸ ਇੱਕ ਦਿਨ ਤੇ ਮੈਂ ਕੰਧ ਨਾਲ ਲਟਕੰਡਿਆ ਸੀ ਤੇ ਲਟਕਦੇ ਲਟਕਦੇ ਹਾਂ। ਤੇ ਲਟਕਦੇ ਲਟਦੇ ਮੈਨੂੰ ਉਓਥੇ ਨੀਂਦ ਆ ਗਈ।
ਅੱਛਾ।
ਸਵੇਰੇ ਉੱਠਿਆ ਮੈਨੂੰ ਪਤਾ ਲੱਗਾ ਵੀ ਹੈ ਇਹਦੇ ਨਾਲ ਤੇ ਬਨੇਰੇ ਕੋਈ ਨੀ ਮੈਂ ਲਟਕਿਆ ਕਾਹਹਦੇ ਨਾਲ ਸੀ।
ਅੱਛਾ ਅੱਛਾ।
ਹਾਂ ਉਹ ਤੇ ਸਵੇਰੇ ਜਦੋਂ ਮੇਰੀ ਅਖ ਖੁੱਲੀ ਤੇ ਮੇਰੀਆਂ ਾਂ ਨਿਕਲੀਆਂ ਫਿਰ ਸਾਰਿਆਂ ਨੂੰ ਥੱਲੇ ਤਾਰਿਆ ਉਹ ਉਹ ਵੀ ਹੈਰਾਨ ਤੇ ਕੰਧ ਵੀ ਹੈਰਾਨ ਜਿਹੜੇ ਉੱਧਰੋਂ ਬੰਦੇ ਆਉਣ ਜਾਣ ਡ ਉਹ ਸਾਰੇ ਹੈਰਾਨ ਤੇ ਸਾਰੇ ਹੈਰਾਨ ਬਾਕੀ ਬਾ ਇਕੱਲੇ ਮੈਨੂੰ ਹੀ ਨੀ ਪਤਾ ਕਿ ਮੈਂ ਕਿੱਥੇ ਲਟਕੇ ਮੈਂ ਇਕੱਲਾ ਨਹੀਂ ਹੈਰਾਨ ਹੋਇਆ ਬਾਕੀ ਸਾਰੀ ਦੁਨੀਆਂ ਹੈਰਾਨ ਹੋ ਗਈ ਮੈਂ ਕਿਹਾ ਇੰਨੀ ਹੈਰਾਨੀ ਕਿੱਥੋਂ ਹੋ ਗਈ। ਇੱਕਦਮ ਹ। ਹਾਂ ਸਾਰੇ ਹੈਰਾਨ ਹੋਣ ਡਏ। ਤੇ ਸਿਰਫ ਮੈਨੂੰ ਹੀ ਨਹੀਂ ਪਤਾ ਕਿ ਮੈਂ ਕਧਾਲ ਚਪ ਕੇ ਆ ਉੱਥੇ।
ਅੱਛਾ।
ਹਮ।
ਮੈਂ ਰਾਤੀ ਵੰਸ਼ ਨਾਲ ਗੱਲ ਕਰਨ ਦੀ ਵੰਸ਼ ਨੂੰ ਦੱਸਣ ਦੀ ਹੀ। ਥੋੜ੍ਹੀ ਬਹੁਤ ਮੇਰੇ ਅੰਦਰ ਸ਼ਕਤੀ ਹੈਗੀ ਆ ਨਾ ਮੈਂ ਉਹਨੂੰ ਦੱਸਣ ਦੀ ਹੀ ਮੈਂ ਉਹਨੂੰ ਦ ਦ ਹੁੰਦੀ ਸੀ ਕਿ ਤੂੰ ਮੰਜੀ ਤੇ ਬੈਠਾ ਇਸ ਪੁਜੀਸ਼ਨ ਚ ਬੈਠਾ ਹੈ ਤੇਰੇ ਕੋਲ ਬੋਤਲ ਪਈ ਹੈ ਉੱਥੇ
ਚ
ਜੀ ਮੇਰੇ ਕੋਲ ਥੋੜੀਆਂ ਸ਼ਕਤੀਆਂ ਹੈਗੀਆਂ ਨਾ।
ਉਹਨਾਂ ਸ਼ਕਤੀਆਂ ਦਾ ਇਸਤੇਮਾਲ ਕੀਤਾ ਤੇ ਉਹਦੇ ਨਾਲ ਹੀ ਦੱਸਤਾ ਹੈ।
ਹਾਂਜੀ ਹਾਂਜੀ ਮੈਂ ਹੁਣ ਇਸ ਟਾਈਮ ਨਾਲ ਵੀ ਦੱਸ ਸਕਦੇ ਤੁਸੀਂ ਬੈਡ ਤੇ ਲੰਮੇ ਪਏ ਹੋ।
ਅੱਛਾ।
ਹੈਨਾ
ਨਹੀਂ ਮੈਂ ਤੇ ਬਰਫ਼ ਦੇ ਖੂਲੇ ਅਸਮਾਨ ਥੱਲੇ ਬੈਠਾ ਆਂ, ਬਰਫ਼ ਦੇ ਗੱਡੇ ਗਿਰੇ ਮੇਰੇ ਉੱਤੇ
ਅੱਛਾ, ਵੈਸੇ ਮੇਰੀ ਏਆ ਸ਼ਕਤੀਆਂ ਹੋਣੀਆਸ ਸ਼ਕਦੀਆਂ ਝੂਠ ਨੀ ਬੋਲ ਸਕਦੀਆਂ, ਮੇਰੀ ਸ਼ਕਤੀਆ ਝੂਠ ਨੀ ਬੋਲ ਸਕਦੀਆਂ।
ਅੱਛਾ।
ਹਾਂਜੀ।
ਇਹ ਤੇ ਬਾਰਾਂ ਆ, ਬਾਰਾਂ ਮਿੰਟ